ਆ ਰਹੀ ਆ?
ਹਾਂਜੀ, ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਅਕਾਲ।
ਹਾਂਜੀ, ਮੈਂ ਤੁਹਾਨੂੰ ਫੋਨ ਕੀ ਤਾ ਸੀ ਪਹਿਲਾਂ, ਤੁਹਾਡੇ ਦੂਜੇ ਨੰਬਰ ਤੇ ਕੀਤਾ ਸੀ, ਤਾਂ ਮੈਨੂੰ ਤੁਹਾਡੀ ਆਵਾਜ਼ ਹੀ ਨੀ ਆਂਦੀ ਪਈ ਸੀ।
ਅੱਛਾ ਜੀ?
ਹੂੰ।
ਤੁਹਾਡਾ ਨੈਟਵਰਕ
ਮੈਂ ਹੈਲੋ, ਹੈਲੋ ਕਰ ਦੀ ਪਈ। ਹਾਂ, ਨੈਟਵਰਕ ਇਸ਼ੂ ਹੈਗਾ ਐ, ਉਹ ਪਤਾ ਕੀ ਗੱਲ ਹੈਗਾ ਐ, ਮੈਂ ਆਪਣੇ ਮੰਮੀ ਦੇ ਘਰ ਆਈ ਹੋਈ ਹਾਂ, ਸਾਡੇ ਓਥੇ ਤੇ ਨੈਟ ਉਹ ਲੱਗਿਆ ਵਾਈ ਫਾਈ ਲੱਗਿਆ। ਤੇ ਇ ਉੱਥੇ ਵਾਈਫਾਈ ਹੈਗਾ ਨੀ ਐ ਤਾਂ ਫਿਰ ਨੈਟਵਰਕ ਚ ਦਿੱਕਤ ਆਂਦੀ ਪਈ ਐ ਉਹ ਨੈਟ ਦਾ ਰਿਚਾਰਜ ਫਿਰ ਅੰਦਰ ਕਮਰੇ ਚ ਨੈਟ ਨੀ ਆਂਦਾ ਹੈਗੈ।।
ਅੱਛਾ ਜੀ ਚਲੋ ਕੋਈ ਗੱਲ ਨੀ, ਹੋਰ ਦਸੋ?
ਏਦਾਂ ਦੇ ਆਪਾਂ ਪੜੋਸ ਤੁਸੀ ਰਾ ਕੀਤਾ ਹੋਇਆ ਸੀ ਅਟੈਚ, ਹਾਂ ਚਲੋ।
ਅੱਛਾ ਜੀ।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
ਹੋਰ ਕੀ ਕਰਦੇ ਸੀ?
ਕੁਛ ਨੀ ਬਠੇ ਸੀ।
ਹਾਂ ਤੇ ਰੋਟੀ ਪਾਣੀਯਾ ਹੋਗੀ ਯਾ।
ਤ ਬੜੇ
ਤੁਆਡਾ ਫਿਰ ਏ
ਨ ਹੋ ਗਏ ਗੱਲ, ਗੱਲ ਨੀ ਹੋਈ ਤੇ ਮੈਂ ਕਲ ਗਾਲ ਤਾ ਹਾਲ ਚਲ
ਅੱਛਾ ਜੀ।
ਹਾਂ
ਹੱਲੇ ਨੀ ਖਾਈ ਮੈਂ, ਹੱਲੇ ਖਾਣੀ ਐ ਹੱਲੇ ਬਣਾ
ਖਾਣੀ ਹੈ ਕ ਵੀ, ਆ ਤਾਡੇ ਵੀ ਲੇਟ ਹੀ ਖਾਂਦੇ ਹੈਗੇ ਨੇ ਹਨਾ।
ਆਹੋ ਸਾਡੇ ਤਾ ਗਯਾਰਾਂ ਵਜੇ ਤੱਕ ਰੋਟੀ ਹੁੰਦੀ ਐ ਤਾਂ ਫਿਰ ਬਾਰਾਂ ਵਜੇ ਜਾ ਕੇ ਕਿੱਥੇ ਸੌਦੇ ਆ ਆਪਾਂ।
ਹਾਂ, ਉਹ ਬਸ ਆਪਣੇ ਕੰਮ ਹੈਗਾ ਨਾ ਤਾਡਾ ਵੀ। ਆਪਣੇ ਕੰਮ ਦਾ ਐਵੇਂ ਈ ਹੁੰਦਾ ਹੈਗੈ। ਹਾਂ ਇਹ ਤੇ ਹੈਗਾ, ਹੋਰ ਘਰ ਪਰਿਵਾਰ ਸੀ ਠੀਕ? ਕਯਾ ਕਹਣਾ ਐ।
ਬਸ ਸਭ ਵਧੀਯਾ, ਤੁਸੀ ਦੱਸੋ ਤਹਾਡੇ ਠੀਕ ਨੇ?
ਗਏ ਨੀ ਤੁਸ ਤੇ। ਫਿਰ ਛੁਟੀਆਂ 'ਚ ਕਿਤੇ?
ਅੱਗੇ ਸੀਗੇ ਮੈਂ ਆਪਣੇ ਮਤਲਬ ਮਾਸੀ ਘਰ ਈ ਆਈ ਯਾ। ਤੇ ਬਸ।
ਛਾਸੀ ਘਰ ਹੈਗੇ ਕਿੱਥੇ?
ਜੰਮੂ।
ਪੈਨ ਜੀ ਹੈਗੀ ਏ ਤਾਡੀ ਅਸੀ।
ਜੰਮੂ ਰਹਿਦੀ ਐ।
ਕਿੱਥੇ ਰਹੰਦੀ? ਅੱਛਾ ਜੰਮੂ।
ਮੈਂ ਸੋਚ
ਗਏ ਹੋਏ ਹੋ ਤੁਸੀਂ ਉਥੇ ਥਾਕਾ ਹੈਗੈ।
ਏਨਾ ਵੀ ਨੀ ਆ ਮਾੜਾ, ਮਾੜੀ ਮਾੜੀ ਹੁੰਦੀ ਏ ਬਾਰਿਸ਼ ਏਧਰ।
ਹਮ ਨਾ ਸਾਡੇ ਇੱਥੇ ਤੇ ਗਰਮੀ ਹੈਗੀ ਏ ਬੜੀ।
ਏਥੇ ਵੀ ਇੰਨੀ ਨੀ ਠੰਡ ਨੋਰਮਲ ਜੇਹਾ ਵੈਦਰ ਹੈ।
ਹਾਂ ਪਰ ਫੇਰ ਵੀ ਇਹ ਹੈਗਾ ਨਾ ਪਹਾੜੀ ਇਲਾਕਾ ਹੈਗੈ ਤਾਂ ਕਰਕੇ ਫਿਰ ਥੋੜ੍ਹਾ ਫਰਕ ਤੇ ਪੈ ਹੀ ਜਾਂਦਾ ਹੈਗਾ ਐ। ਪੋਲਯੂਸ਼ਨ ਘੱਟ ਹੈਗੇ ਉਥੇ, ਸਾਡੇ ਇੱਥੇ ਤੇ ਫੇਰ ਤੁਸੀਂ ਵੈਸ਼ ਨੋ ਦੇਵੀ ਜਾ ਆਣਾ ਸੀ ਤੁਸੀਂ ਜੰਮੂ ਗਏ ਹੋਏ ਯੋ।
ਬਸ ਹੁਣ ਬਣਾਵਾਂਗੇ ਪਲੈਨ। ਗਏ ਸੀ ਆਪਾਂ, ਪਿਛਲੇ ਸਾਲ ਗਏ ਸੀ।
ਹਾਂ ਚੰਗੀ ਗੱਲ ਹੈ ਨਾ, ਕਿਉਂ ਲ਼ੈ ਕੇ ਆਇਆਂ ਪਹਿਲਾਂ ਉੱਥੇ ਸਟੇ ਕਰ ਲਓ। ਫਿਰ ਚੱਲ ਜ਼ੋ, ਐਵੇਂ ਠੀਕ ਰਹਿੰਦਾਂ ਐਂ।
ਆਹੋ, ਬਣਾਵਾਂਗੇ ਪਲੈਨ ਆਪਾਂ ਬਸ ਗਰਮੀ ਜੀਅ ਹੈਂ, ਨਾ ਥੋੜੀ ਘੱਟ ਹੋ ਜੇ ਤਾਂ ਫਿਰ
ਹਾਂ। ਮੇਰੇ ਵੀ ਹੈਗੇ ਨਾ, ਮੇਰੀ ਜਿਹੜੀ ਮਾਮੀ ਸੱਸ ਹੈਗੀ ਹੈਂ ਨਾ ਉਹ ਮੇਰੀ ਜੰਮੂ ਦੀ ਹੈਗੀ ਐਂ, ਉਹ ਰਹਿੰਦੀ ਹੈਗੀ ਹੈ। ਜੰਮੂ ਉਹ ਕਹਿੰਦੀ ਹੈ, ਤੁਹਾਂਨੂੰ ਲੇ ਕੇ ਜਾਵਾਂਗੀ। ਤੁਹਾਂਨੂੰ ਜੰਮੂ ਘੁਮਾਵਾਂਗੀ। ਪਰ ਟੈਮ ਹੀ ਨੀਂ ਲੱਗਦਾ ਹੈਗਾ ਐਂ। ਸਾਡੀ ਕੋਰਟ ਦੀ ਛੁੱਟੀਆਂ ਈ ਹੁਣ ਪਈਆਂ ਨੇਂ, ਹੁਣ ਗਰਮੀ ਹੈਗੀ ਐਂ। ਤੇ ਹੁਣ ਗਰਮੀਂ ਚ ਨਿਕਲਣ ਦਾ ਮਨ ਨੀਂ ਕਰਦਾਂ ਹੈਗਾ, ਤਾਂ ਕਰਕੇ ਫਿਰ ਆਪ ਆਪਾਂ ਕਿਹਾਂ ਕਿ ਆਪਾਂ ਤੇ ਨੀਂ ਜਾਣਾਂ ਬਈ, ਹੁਣ ਗਰਮੀ ਚ ਠੰਡਾਂ ਚ ਦੇਖ ਤੇ ਫਿਰ ਆਪੇ ਅੱਗੇ ਵੀ ਆਪਾਂ ਕਸ਼ਮੀਰ ਵੀ ਹੈਗਾ ਐਂ, ਕਸ਼ਮੀਰ ਘੁੰਮਾਵਾਂਗੇ ਪਹਿਲਗਾਮ ਘੁੰਮਾਵਾਂਗੇ ਏਂ।
ਹਾਂ, ਕਸ਼ਮੀਰ ਵੀ ਵਧੀਆਂ ਹੈਂ, ਜਾਣਾ ਇੱਕ ਵਾਰੀਂ ਮੈਂ ਵੀ
ਭੈਣ ਨਾ ਰੁੱਸੀ।
ਮੈਂ ਹਲੇ ਤਾਂ, ਬਸ ਕੰਮ ਕਾਰਾਂ ਚ ਹੀ ਬਿਜ਼ੀ ਨੇ। ਬਣਾਵਾਂਗੇ
ਹਾਂ। ਏਵੀ ਹੈਗਾ ਐ, ਕੰਮ ਵੀ ਜ਼ਰੂਰੀ ਹੈਗਾ ਐ।
ਆਹੋ।
ਕੱਲ ਵਸੇ ਕੰਮ ਤੋਂ ਹੀ ਨੀ ਫ਼ੁਰਸਤ ਹੈਗੀ ਨਾ, ਤਾਂਹੀ ਕਰਕੇ ਤੇ ਤੇ ਜਾਇਆਂ ਹੀ ਨਹੀ ਜਾਂਦਾ ਹੈਗਾ ਐ, ਇਹ ਤੇ ਪਤਾਂ ਨੀ ਕਿਹੜੇ ਲੋਕ ਕੀ ਹੈਗੇ ਨੇਂ ਜਿਹੜੇ ਘਰ ਤੋਂ ਨਿਕਲ ਜਾਂਦੇ ਹੈਗੇ ਨੇ ਕੰਮ ਨੀਂ ਕਰਦੇ ਜਾਂ ਤੇ ਓ, ਹਾਂ ਆਪਾਂ ਤੇ ਪੈਸਾ ਵੀ ਕਮਾਣਾ ਐ, ਘਰ ਦਾ ਕੰਮ ਵੀ ਕਰਨਾਂ ਐ।
ਹਾਂਜੀ ਮੈਂਨੂੰ ਤਾਂ ਗਰਮੀਆਂ ਚ ਕੰਮ ਕਰਨ ਦਾ ਜੀਅ ਨੀ ਕਰਦਾ। ਬਸ ਮਨ ਕਰਦਾਂ ਸੋਦੇ ਰਹੋਂ, ਖਾਓ ਤੇ ਬਸ।
ਹਾਂ, ਬਣਾਣ ਦਾ ਵੀ ਕੁੱਛ ਮਨ ਨੀਂ ਕਰਦਾਂ, ਹੋਰ ਅੱਜ਼ ਕੀ ਬਣਾਇਆਂ ਸੀ ਤੁਸੀਂ।
ਅਸੀਂ ਤਾਂ ਬਸ ਏਦਾਂ ਈ ਭਿੰਡੀਆਂ ਬਣਾਈ
ਅੱਛਾ, ਆਪਾਂ ਤੇ ਅੱਜ਼ ਨਾ ਸ਼ਾਹੀ ਪਨੀਰ ਬਣਾਇਆਂ ਸੀਂ। ਬੜਾਂ ਸਵਾਦ ਬਣਿਆਂ ਸੀ। ਹਾਂ, ਆਪਾਂ ਪਤਾਂ ਕਿਵੇਂ ਬਣਾਦੇ ਹਾਂ ਕੋਈ ਨੀਂ ਤੁਸੀਂ ਆਇਓ ਤੁਹਾਂਨੂੰ ਬਣਾਂ ਕੇ ਖਿਲਾਵਾਂਗੀ, ਮੈਂ ਤੁਹਾਂਨੂੰ ਦੱਸਦੀ ਆਂ ਆਪਾਂ ਕਿਵੇਂ ਬਣਾਇਆਂ ਸੀ। ਆਪਾਂ ਨਾ ਪਹਿਲਾਂ ਪਿਆਜ਼ ਕੱਟ ਲੇ, ਪਿਆਜ ਪਾਤੇ ਐਵੇ ਮਤਲਬ ਮੋਟ ਮੋਟੇ- ਮੋਟੇ ਜੇ ਕੱਟ ਲੇ ਨੇ ਜ਼ਿਆਦਾ ਮੋਟੇ ਵੀ ਨੀਂ ਪਰ ਨੋਰਮਲ ਜੇ ਕੱਟੇ ਨੇ ਤੇ ਉਹ ਭੁੰਨੇ ਨੇਂ, ਜੀਰਾ ਪਾ ਤਾਂ ਸੀ ਉਹ ਉਹਦੇ ਚ ਫਿਰ ਟਮਾਟਰ ਪਾ ਤਾਂ ਹਰੀ ਮਿਰਚ ਪਾਈ ਥੋੜੀ ਥੋੜਾ ਲਸਣ ਅਦਰਕ ਤੇ ਲਸਣ ਅਦਰਕ ਥੋੜ੍ਹਾ ਹੀ ਪਾਇਆਂ, ਕਿਉਕਿ ਗਰਮੀ ਹੈਗੀ ਐ ਨਾ ਤਾਂ ਕਰਕੇ, ਤੇ ਬਸ ਫ਼ਿਰ ਉਹ ਪਾ ਕੇ ਹਾਂ। ਫੇਰ ਉਹ ਪਾ ਕੇ ਉਨ ਚੰਗੀ ਤਰ੍ਹਾਂ ਭੁੰਨ ਲਿਆ ਹਲਦੀ ਹੁਲਦੀ ਪਾ ਕੇ- ਤੇ ਫੇਰ ਜਦੋ ਥੋੜ੍ਹਾ ਹੋਰ ਭੁੰਨਿਆ ਗਿਆ ਮਸਾਲੇ ਨੇ ਤੇਲ ਛੱਡ ਤਾ। ਫੇਰ ਮੈ ਉਹਨੂੰ ਗਰਾਇੰਡ ਕਰ ਲਿਆ ਗ੍ਰਾਇੰਡ ਕਰਕੇ ਥੋੜ੍ਹੀ ਉਹਦੇ ਚ ਮਲਾਈ ਪਾਤੀ- ਫੇਰ ਉਹਦੀ ਗ੍ਰੇਵੀ ਬਣ ਗਈ ਤੇ ਉਹ ਗ੍ਰੇਵੀ ਨੂੰ ਮੈ ਥੋੜ੍ਹੀ ਦੇਰ- ਗੈਸ ਤੇ ਰੱਖਿਆ ਢੱਕ ਕੇ- ਫੇਰ ਬਸ ਉਹਦੇ ਚ ਪਨੀਰ ਪਾਤਾ ਸੀ। ਉਪਰੋ ਦੀ ਕਸਤੂਰੀ ਮੇਥੀ ਪਾਤੀ- ਹਟ ਪਿਆਜ ਤੇ ਟਮਾਟਰ ਦੀ ਬਣਦੀ ਹੈਗੀ ਏ ਨਾ ਗ੍ਰੇਵੀ ਪਹਿਲਾ ਪਿਆਜ ਭੁਨ ਲੇ ਸੀ ਮੈ ਫੇਰ ਟਮਾਟਰ ਪਾ- ਤੇ ਸੀ ਹੋਰ ਮਸਾਲੇ ਪਾਤੇ ਸੀ। ਪਰ ਜਿਵੇ ਤੜਕਾ ਤਿਆਰ ਕਰੀ ਦਾ ਹੁੰਦਾ ਹੈਗੈ ਜਿਵੇ ਆਪਾਂ ਮੈਗੀ ਬਣਾਂਦੇ ਹੈਗੇ ਆ ਉਹਦਾ ਤੜਕਾ- ਤੜਕਾ ਹੁੰਦਾ ਹੈਗੈ ਬਸ ਉਵੇ ਤੜਕਾ ਤਿਆਰ ਕਰ ਲਿਆ। ਉਹ ਮਿਕਸੀ ਚ ਗਰਾਇੰਡ ਕਰ ਲਿਆ ਤੇ ਬਾਅਦ ਚ ਉਹਦੇ ਚ ਮਲਾਈ ਪਾਤੀ- ਉਹ ਗ੍ਰੇਵੀ ਬਣ ਜਾਂਦੀ ਐ। ਫੇਰ ਉਹਦੇ ਚੋਂ ਪਨੀਰ ਪਾਤਾ ਬੜਾ ਸੁਆਦ ਬਣਿਆ ਸੀ ਬੱਚਿਆਂ ਨੇ ਬੜਾ ਰੱਜ- ਕੇ ਖਾਇਆ ਹੈਗਾ
ਮੈ ਵੀ ਟਰਾਈ ਕਰਾਂਗੀ ਤਾਂ-
ਹਾਂ ਤੁਸੀ ਟਰਾਈ ਕਰਿਓ ਇਕ ਵਾਰੀ ਬੜਾ ਸੁਆਦ ਬਣਦਾ ਹੈਗੈ ਉਹ ਤੇ- ਸਾਡੇ ਤੇ ਘਰ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈਗੈ। ਤੇ ਨਾਲ ਚਾਵਲ ਬਣਾਏ ਸੀ। ਹੂੰ ਕਲ ਆਪਾਂ ਆਲੂ ਪੂਰੀ ਬਣਾਏ ਸੀਗੇ। ਕਲ ਆਲੂ ਪੂਰੀ ਖਾਏ ਸੀ ਆਪਾਂ ਹੂੰ - ਬਸ ਫੇਰ ਆ ਹੁਣ ਰਾਤ ਨੂੰ ਖਾਣ ਦਾ ਮਨ ਨੀ ਕੀਤਾ ਕੁਛ ਫੇਰ ਆਪਾਂ ਰਾਤ- ਤੇ ਖਿਚੜੀ ਬਣਾ ਲੀ ਖਿਚੜੀ ਖਾ ਲੀ ਸੀ ਬਸ ਹੁਣ ਖਿਚੜੀ ਖਾ ਕੇ ਸੋ ਜਾਂਗੇ।
ਬਸ ਹੁਣ ਆਪਾਂ ਵੀ ਰੋਟੀ ਖਾ ਕੇ ਫਿਰ ਤਾਂ ਸੋਣ ਦੀ ਤਿਆਰੀਆਂ ਕਰਾਂਗੇ ਹਲੇੇ ਤਕ ਤਾਂ ਟਾਈਮ ਆ ਬੜਾ-
ਹਾਂ ਤੁਸੀ ਤੇ ਬੜੀ ਲੇਟ ਹੋ ਗਏ ਹੋ।
ਨਹੀ ਆਪਾਂ ਇਨੇ ਵਜੇ ਈ ਖਾਂਦੇ ਨੇ-
ਹਾਂ ਤਾਡੇ ਘਰ ਲੇਟ ਆਂਦੇ ਹੋਣੇ ਤਾਡੇ ਡੈਡੀ ਨਾ ਤਾਂ ਕਰਕੇ ਤੁਸੀ ਲੇਟ- ਖਾਦੇ ਹੋ ਕੀ ਕੰਮ ਹੈਗੈ ਤਾਡੇ ਡੈਡੀ ਦਾ-
ਬਸ-
ਪਹਿਲਾਂ ਤੇ ਡੈਡੀ- ਹਾਂ ਡੈਰੀ ਤਾਂ ਕਰਦੇ ਸੀਗੇ ਆ ਤਾਡੇ ਘਰ ਤੇ ਫੇਰ ਦੁੱਧ ਮੱਖਣ ਖੁੱਲਾ ਹੋਏਗਾ। ਆਪਣਾ ਪਨੀਰ ਸਨੀਰ ਖਾਓ ਆਪਣਾ-
ਪਹਿਲੇ ਸੀ ਕੰਮ ਜਿਆਦਾ ਹੁਣ ਤਾਂ ਘੱਟ ਹੀ ਹੋ ਗਿਐ ਸਾਰਾ।
ਹਾਂ ਇਹ ਵੀ ਗਰਮੀਆਂ ਹੈਗੀਆਂ ਨੇ ਤੇ ਮੱਝਾਂ ਵੀ ਘੱਟ ਦਿੰਦੀਆਂ ਨੇ-
ਆਹੋ ਸਾਡੇ ਜੋਗਾ ਹੀ ਹੋ ਗਿਐ ਹੁਣ ਤਾਂ-
ਅੱਛਾ ਅੱਛਾ ਚਲੋ ਕੋਈ ਗੱਲ ਨੀ‌ ਅਪ ਆਪਣੇ ਜੋਗਾ ਵੀ ਬਥੇਰਾ ਹੈਗੈ।
ਹਾਂਜੀ
ਹੋਰ ਕੀ ਸਾਰੀ ਉਮਰ ਮੱਝਾਂ ਚ ਥੋੜ੍ਹੀ ਲੱਗੇ ਰਹਿਣੈ ਹੈਗੈ ਹੁਣ ਤੁਸੀਂ ਵੱਡੇ ਹੈਗੈ ਓ। ਕਮਾਓ ਤੇ ਖਾਓ ਹੋਰ ਆਂਟੀ ਕੀ ਕਰਦੇ ਪਏ ਸੀ
ਆਂਟੀ ਬਸ ਪਾਣੀ ਬਣਾ ਰਹੀ ਸੀ।
ਅੱਛਾ ਆਹੋ
ਬਸ, ਵਿਹਲੇ ਹੋਏ ਖਾਣਾ ਖਾ ਕੇ ਫਿਰ ਸੋਣ ਦੀ ਤਿਆਰੀਆਂ ਵਿਚ ਕਰਦੀ ਆ।
ਹਾਂ ਫੇਿਰ ਸੋਣ ਦੀ ਤਿਆਰੀ ਕਰ ਲਈ ਹੈਗੀ ਆ। ਅੱਜ ਤੇ ਸਾਡੇ ਇੱਥੇ ਗਰਮੀ ਬੜੀ ਹੈਗੀ ਆ। ਤੁਸੀਂ ਤੇ ਖੈਰ ਜੰਮੂ ਗਏ ਹੈਗੇ ਹੋ ਠੀਕ ਹੋ ਜਾਂਦਾ ਰਾਤ ਨੂੰ।
ਬਸ ਰਾਤ ਨੂੰ ਠੀਕ ਹੁੰਦਾ। ਦੁਪਹਿਰ ਤਾਂ ਇੰਨੀ ਕੜਕ ਦੀ ਧੂਪ ਹੁੰਦਾ।
ਤੇ ਮਾਸੀ ਦੇ ਨਾਲ ਲੱਗੇ ਹੋਣੇ ਮੂੰ ਕੋਈ। ਹਾਂ। ਹੋਰ, ਸਾਰੇ ਘਰ।
ਬਸ ਮੇਰੀ ਭਤੀਜੀ ਹੈ, ਉਹ ਬੜੀ ਸ਼ਰਾਰਤੀ ਜੀ ਹੈ। ਮੇਰੀ ਭਾਬੀ ਦੀ ਲੜਕੀ, ਕੁੜੀ।
ਹਾਂ। ਅੱਛਾ। ਉਹ ਕੁੜੀ। ਛੋਟੀ ਹੋਣੀ ਨਾ, ਸ਼ਰਾਰਤਾਂ ਕਰਦੀ ਹੋਣੀ।
ਆਹੋ ਕੱਲੀ ਹੈ ਨਾ, ਤਾਂ ਖੇਲਦੀ ਵੀ ਸਾਡੇ ਨਾਲ ਹੀ ਹੈ ਬੂਆ- ਬੂਆ ਕਰਦੇ ਹੀ ਹੈ।
ਹਾਂ। ਛੋਟੇ ਬੱਚੇ ਤਾਂ ਇੰਝ ਹੀ ਕਰਦੇ ਨੇ।
ਬਸ ਹੁਣ
ਛੁੱਟੀੀਆਂ ਪਈਆਂ ਤੇ। ਚੰਗੀ ਗੱਲ ਹੈਗੀ ਹੈ, ਤੇ ਤੁਹਾਡੇ ਨਾਨਕੇ ਵੀ ਉੱਥੇ ਹੀ ਹੈਗੇ ਨੇ।
ਸਾਡੇ ਨਾਨਕੇ ਤਾਂ ਪਠਾਨਕੋਟ ਨੇ। ਤੇ ਮਾਸੀ ਸਾਡੀ
ਅੱਛਾ, ਉੱਥੇ ਪਠਾਨਕੋਟ ਨੇ। ਅੱਛਾ ਜੰਮੂ ਗਏ ਹੈਗੇ ਹੋ ਤੁਸੀਂ।
ਆਹੋ!
ਚਲੋ ਚੰਗੀ ਗੱਲ ਹੈ ਪਠਾਨਕੋਟ ਵੀ ਲਾ ਲਿਓ ਚੱਕਰ।
ਬਸ ਦੇਖਾਂਗੇ ਟਾਈਮ ਲੱਗੂਗਾ ਤਾਂ ਜਾਵਾਂਗੇ।
ਹਾਂ ਇਹ ਤੇ ਹੈ ਹੋਰ, ਤੁਹਾਡੀ ਜੋਬ ਵੀ ਹੈਗੀ ਹੈ ਫੇਰ ਤੁਸੀਂ ਉਥੇ ਕਿਤੇ ਵੀ ਜਾਣਾ ਹੈਗਾ ਛੁੱਟੀਆਂ ਵੀ ਘੱਟ ਮਿਲਦੀਆਂ ਹੈਗੀਆਂ ਨੇ ਜੋਬ ਉੱਤੇ।
ਆਹੋ ਛੁਟ
ਬੜਾ ਔਖਾ ਹੈਗਾ ਹੈ ਘੱਟ ਛੁੱਟੀਆਂ ਦਾ ਜੋ ਪਲ ਬੰਦਿਆਂ ਦਾ ਬੜਾ ਉਹ ਹੁੰਦਾ ਹੈਗਾ, ਕਿਤੇ ਜਾ ਨਹੀਂ ਸਕਦੇ ਕਿਤੇ ਆ ਨਹੀਂ ਸਕਦੇ।
ਬਸ ਛੁੱਟੀਆਂ ਮਸਾਂ ਮਿਲਦੀਆਂ ਨੇ।
ਹਾਂ, ਇਹ ਤੇ ਹੈਗਾ ਚਲੋ ਕੋਈ ਗੱਲ ਨੀ। ਜਿੰਨੇ ਦਿਨ ਮਿਲਲੇ ਨੇ ਉਨੇ ਦਿਨ ਇੰਜੋਏ ਕਰੋ।
ਹੂੰ
ਹੂ, ਚਲੋ ਭੈਣ ਜੀ ਤੁਸੀਂ ਰੋਟੀ ਖਾਓ। ਮੈਂ ਫੇਰ ਕਰਦੀ ਕਲ ਨੂੰ ਗੱਲ ਹੈਂ ਮੈਂ ਕੱਲ ਕਰਾਂਗੀ ਤੁਹਾਨੂੰ ਹੈਨਾ।
ਠੀਕ ਆ, ਠੀਕ ਆ। ਚੰਗਾ ਜੀ।
ਠੀਕ ਹੈ ਜੀ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
ਠੀਕ। ਉਹ ਕੀ ਹੈਗੀ।